ਹਾਂਜੀ ਸਤਿ ਸ੍ਰੀ ਅਕਾਲ ਜੀ,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
ਹਾਂਜੀ ਤੁਸੀਂ ਸੁਣਾਓ।
ਹਾਂਜੀ ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ
ਬਸ ਉਹੀ ਘਰ ਦੇ ਕੰਮ ਹੁਣ ਦਿੰਦੇ ਐ।
ਅੱਛਾ ਹਾਂਜੀ ਹਾਂਜੀ ਉਹ ਤੇ ਹੈ।
ਤੁਸੀਂ ਸੁਣਾਓ, ਹਾਂ ਤਿਆਰੀ ਚ ਹੀ ਏ ਬਸ।
ਅੱਛਾ ਅੱਛਾ
ਥੋੜਾ ਲੇਟ ਹੁੰਦਾ ਨਾ ਸਾਡੇ ਘਰਸ਼
ਅੱਛਾ, ਅੱਛਾ, ਹਾਂਜੀ, ਹਾਂਜੀ ਤਦੇ ਕਰਕੇ। ਮੈਂ ਕਿਹਾ ਪੁੱਛ ਲਾ ਤੁਹਾਨੂੰ ਫ੍ਰਰੀ ਹੋ ਤੇ ਮੈਂ ਕਿਹਾ ਮੈਨੂੰ ਨਾ ਜਰਾ ਮੇਰੀ ਕਿੱਟੀ ਪਾਰਟੀ ਸੀ। ਹਫ਼ਤੇ ਬਾਅਦ ਤੇ ਮੈਂ ਨਾ ਢੋਕਲਾ ਬਣਾਉਣਾ ਸੀ ਕਿੱਟੀ ਪਾਰਟੀ ਚ।
ਅੱਛਾ ਅੱਛਾ।
ਜੀ ਤੇ ਮੈਂ ਲਾਸਟ ਟਾਈਮ ਤੁਹਾਡੇ ਘਰ ਆਈ ਸੀ ਨਾ ਤੇ ਖਾਧਾ ਸੀ ਬੜਾ ਹੀ ਟੇਸਟੀ ਹੈਗਾ ਸੀ। ਤੇ ਪਰ ਮੇਰੇ ਕੋਰ ਕੁਛ ਬਨਾਣ ਵਾਸਤੇ ਮਤਲਬ ਕਿ ਨਾ ਉਹਦਾ ਭਾਂਡਾ ਵਗੈਰਾ ਨੀ ਹੈ ਕੁਛ।
ਆਹੋ ਓਨੂੰ ਉਂਝ ਤੇ ਮੈਂ ਵੈਸੇ ਆਪ ਖੁਦ ਨੀ ਬਨਾਇਆ ਜਦ। ਕੀ ਹੈਗਾ, ਓਨ ਵੀ ਹੈਗਾ, ਪਰ ਮੈਨੂੰ ਉਹ ਜਿਹੜਾ ਮੈਂ ਗੈਸ ਤੇ ਬਨਾਨੀ ਆਂ ਨਾ ਮੈਨੂੰ ਉਹੀ ਅੱਛਾ ਲੱਗਦਾ ਏ।
ਅੱਛਾ, ਅੱਛਾ, ਅੱਛਾ, ਤੇ ਉਹ ਸਾਂਚੇ ਫੇਰ ਕਿਸ ਚ ਮਤਲਬ ਬਨਾਂਦੇ ਹੋ ਤੁਸੀਂ।
ਨਹੀਂ ਇਹ ਕੋਈ ਜ਼ਰੂਰੀ ਨੀ ਏ ਵੱਡੀ ਕੜਾਈ ਹੋਏ ਤੁਹਾਡੇ ਕੋਲ ਭਗੋਨਾ ਹੋਏ। ਓਹਦੇ ਵਿੱਚ ਵੀ ਇੱਕ ਸਟੈਂਡ ਰੱਖ। ਕੇ ਦੇ ਵਿੱਚ ਡੂੰਗੀ ਜਈ ਕੋਈ ਪਲੇਟ ਹੋ ਜਾਏ ਜਾਂ ਕੋਈ ਤੁਹਾਡੇ ਸੁਟੀਨ ਦਾ ਕੁੱਛ ਗਈ। ਅਲਮੂਨੀਅਮ ਦਾ ਹੋ ਜਾਏ ਥੋੜਾ ਜਿਹਾ। ਇਸ ਇਚ ਤੁਸੀਂ ਪਾ ਕੇ ਬਣਾ ਸਕ ਸਕਦੇ ਓ ਈਜ਼ੀਲੀ ਬਨ ਜਾਂਦਾ ਏ।
ਅੱਛਾ, ਠੀਕ ਏ ਫੇਰ ਭਾਂਡੇ ਤਾਂ ਚਲੋ ਇਹ ਵਾਲੇ ਤੇ ਹੈ ਮੇਰੇ ਕੋਲ। ਤੇ ਤੁਸੀਂ ਕੋਈ ਨੀ ਮੈਂ ਨਾ ਇ ਮਿੰਟ ਨੋਟ ਓਰਕੋ ਪੈਨ ਲੈਲਾਂ। ਤੇ ਕਾਪੀ ਪੈਨ ਚ ਤੁਸੀਂ ਮੈਨੂੰ ਨੋਟ ਕਰਵਾ ਦੋ। ਤੇ ਨਾ ਮੈਂ ਹਾਂਜੀ ਫਿਰ ਮੈਂ ਕੇ ਬਣਾ ਕੇ ਇੱਕ ਵਾਰ ਪਹਿਲੇ ਟਰਾਏ ਕਰ ਲਾਂਗੀ। ਅੱਜ ਵੇਹਲੀ ਸੀ ਸੰਡੇ ਹੈਗਾ ਸੀ ਸੀ ਤੇ ਘਰ ਮੈਂ ਕਿਹਾ ਚਲੋ ਬਣਾ ਕੇ ਟਰਾਈ ਕਰ ਲੈਂਦੀ ਆ। ਤੇ ਫੇਰ ਅਗਲੇ ਹਫ਼ਤੇ ਫੇਰ ਬਣਾਵਾਂਗੀ। ਮੈਂ ਤੇ ਹਾਂਜੀ ਲੈ ਲੋ ਮੈਂ ਹਾਂਜੀ।
ਮੈਂ ਕਿਹਾ ਇੱਕ ਵਾਰੀ ਬਨ ਜਾਏਗਾ ਨਾ ਤੇ ਆਈਡੀਆ ਵੀ ਹੋ ਜਾਇਗਾ।
ਹਾਂ ਓਹੀ ਓਹੀ ਮੈਂ ਕਿਹਾ ਇੱਕ ਵਾਰ ਪਹਿਲੇ ਘਰ ਟਰਾਇਲ ਲੈ ਲਾਂਗੇ। ਤੇ ਫੇਰ ਕਿੱਟੀ ਪਾਰਟੀ ਚ ਫੇਰ ਬਨਾਵਾਂਗੇ। ਤੇ ਹਾਂਜੀ ਮੈਂ ਲੈ ਲਿਆ ਪੈਨ ਕੋਪੀ ਵੀ ਤੁਸੀਂ ਹੁਣ ਦੱਸੋਗੇ ਮੈਨੂੰ
ਹਾਂਜੀ ਹਾਂਜੀ ਵੇਸਨ ਤੁਸੀਂ ਮੈਜਰਮੈਂਟ ਉਹ ਆਪਣਾ ਹਿਸਾਬ ਰੱਖ ਲੈਣਾ ਇੱਕ ਕਟੋਰੀ ਦੇ ਹਿਸਾਬ ਨਾਲ ਮੈਂ ਦੱਸ ਦਿੰਦੀ ਹਾਂ ਫੇਰ ਤੁਸੀਂ ਜਿੰਨਾ ਬਨਾਉਣਾ ਹੋਏਗਾ ਉਹਨਾਂ ਡਬਲ ਕਰ ਦੇਣਾ
ਠੀਕ ਹੈ ਠੀਕ ਹੈ ਉਹ ਇੱਕ ਵਾਰ ਮੈਂ ਬਣਾ ਲਾਂਗੀ ਨਾ ਫੇਰ ਮੈਨੂੰ ਅੰਦਾਜ਼ਾ ਵੀ ਆ ਜੇਗਾ
ਹਾਂ ਪਹਿਲੇ ਪਹਿਲੇ ਥੋੜ੍ਹਾ ਹੀ ਬਣਾ ਲੈਣਾ ਨਾ ਛੋਟੀ ਕਟੋਰੀ ਦਾ ਮੈਂ ਮੈਜਰਮੈਂਟ ਦੱਸ ਧਨੀਆ ਫੇਰ ਜੇ ਠੀਕ ਬਣ ਗਿਆ ਤੇ ਪਾਰਟੀ ਚ ਫਿਰ ਤੁਸੀਂ ਇੱਕ ਕਟੋਰੀ ਮੈਂ ਉਹ ਲੈ ਲੈਣਾ ਵੇਸਨ ਲੈ ਲੈਣਾ ਉਹ ਦੇ ਵਿੱਚ ਸੀਟ੍ਰਿਕ ਐਸਿਡ ਜਿਹੜਾ ਉਹ ਟਾਟਰੀ ਨੀ ਹੁੰਦੀ ਉਹ ਵੀ ਪਾ ਸਕਦੇ ਹਾਂ ਅਸੀਂ ਮੈਂ ਤੇ ਉਹੀ ਪਾ ਲੈਂਦੀ ਹਾਂ ਅੱਧਾ ਚਮਚ ਉਹ ਪਾ ਲੈਂਦੀ ਹਾਂ ਚੀਨੀ ਪਾਲੋ ਇੱਕ ਚਮਚ ਚੁਟਕੀ ਭਰ ਨਮਕ ਪਾ ਲੋ
ਠੀਕ ਹੈ ਠੀਕ ਹੈ ਹਾਂਜੀ ।
ਇੱਕ ਚਮਚ ਵੀ ਖਾਣੀ ਆ ਜਿਨੇ ਵੀ
ਠੀਕ ਹੈ ਠੀਕ ਹੈ ਹਾਂਜੀ ।
ਪਹਿਲੇ ਇਹਨੂੰ ਸੁੱਕਾ ਹੀ ਮਿਕਸ ਕਰ ਲੈਂਦੀ ਹਾਂ ਮੈਂ ਜਿਵੇਂ ਬਣਾਉਦੀ ਹਾਂ ਨਾ ਮੈਂ ਵੈਸੇ ਦੱਸ
ਹਾਂਜੀ ਹਾਂਜੀ ਤੁਸੀਂ ਆਪਣੇ ਹਾਂਜੀ ਦੱਸਦੋ ਫੇਰ ਮੈਂ ਜਦ ਪਹਿਲੀ ਵਾਰ ਟਰਾਈ ਕਰਾਂਗੇ ਨਾ ਫੇਰ ਮੈਨੂੰ ਜਿੱਦਾਂ ਲੱਗਿਆ ਨਾ ਉਹ ਕੁਛ ਉਹ ਕਰਨਾ ਫਿਰ ਮੈਂ ਆਪਣੇ ਹਿਸਾਬ ਨਾਲ ਕਰ ਲਾਂਗੇ
ਮਤਲਬ ਪਹਿਲੇ ਸੁੱਕੇ ਮਟੀਰੀਅਲ ਨੂੰ ਸਾਰਿਆਂ ਨੂੰ ਮਿਕਸ ਕਰ ਲੈਣਾ ਵੇ ਫੇਰ ਥੋੜਾ ਥੋੜਾ ਪਾਣੀ ਪਾ ਕੇ ਨਾ ਇਹਨੂੰ ਬੀਟਰ ਨਾਲ ਜਿਹਦੇ ਨਾਲ ਵੀ ਤੁਸੀਂ ਫੈਟ ਦੇ ਰਹਿਣਾ ਨਾ ਥੋੜੇ ਥੋੜਾ ਪਾਣੀ ਪਾ ਕੇ ਮਤਲਬ ਨਾ ਜਿਆਦਾ ਗਾੜਾ ਨਾ ਜਿਆਦਾ ਪਤਲਾ ਬੈਟਰ ਬਣਾ ਲੈਣਾ ਵੀ
ਅੱਛਾ
ਬੈਟਰ ਬਣਾ ਲੈਣਾ ਜਿਹਨਾ ਜਿਆਦਾ ਫੈਟੋਗੇ ਤੁਹਾਨੂੰ ਉਹਨਾਂ ਅੱਛਾ ਰਿਜਲਟ ਮਿਲੇਗਾ ਕਹਿਣ ਦਾ ਮਤਲਬ ਹੈਵੇ
ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂਜੀ
ਜਿੰਨਾ ਵੀ ਤੁਹਾਡੇ ਤੋਂ ਹੋ ਸਕੇ ਫੈਟ ਲੈਣਾ ਹਾਂ ਤੇ ਫਿਰ ਸਾਈਡ ਚ ਇੱਕ ਸਾਈਡ ਚ ਪੌ ਕੜਾਹੀ ਜਿਵੇਂ ਵੀ ਉਸ ਚ ਪਾਣੀ ਵੀ ਰੱਖ ਦੇਣਾ ਉਬਲਣ ਵਾਸਤੇ ਪਿੱਛੇ ਤੇ ਸਟੈਂਡ ਰੱਖ ਦੇਣਾ ਸਟੈਂਡ ਨੀ ਹੈਗਾ। ਕਟੋਰੀ ਜਾਂ ਕੁੱਛ ਰੱਖ ਹ ਫਿਰ ਉਹ ਕੋ ਐਲਮੂਨੀਅਮ ਦੇ ਡਿੱਬੇ ਵੀ ਮਿਲਦੇ ਨੇ ਜਾਂ ਜੋ ਥਾਲੀ ਏ ਤੁਹਾਡੇ ਕੋਲ ਥੋੜੀ ਜਿਹੀ
ਜੀ। ਹਾਂ, ਹਾਂ। ਇੱਕ ਮੇਰੇ ਕੋਲ ਹਾਂਜੀ ਹੈ। ਮਤਲਬ ਕਿ ਥਾਲੀ। ਟੀਨਾ।
ਹਾਂ, ਹਾਂ। ਤੇ ਉਹਨੂੰ ਓਹ। ਇਹਨੂੰ ਗ੍ਰੀਸ ਕਰ ਲੇਨਾ, ਤੇਲ ਨਾਲ। ਤੇ ਓਹ ਓਹਨੂੰ ਫੈਂਟ ਲਿਆ ਨਾ। ਪਾਣੀ ਚ ਵਾਲਾ ਆ ਗਿਆ ਤੁਹਾਡੀ ਤੇ ਫੇਰ ਉਹ ਫੇਰ ਤੁਸੀਂ ਜਸਟ ਉਸੇ ਟਾਈਮ ਹੀ ਤੁਸੀਂ ਇੱਕ ਇਨੋਵਾ ਪਾਊਚ ਪਾ ਦਿਨਾ ਬੈਟਰ ਵਿੱਚ ਉਹਨੂੰ ਫੇਂਟ ਲੈਣਾ ਅੱਧਾ ਸ ਅੱਧਾ ਮਿੰਟ ਫੇਟ ਲੋਗੇ ਫਿਰੋਈ ਜ ਵਾਲੀ ਪਲੇਟ ਵਿੱਚ ਥਾਲੀ ਚ ਤੁਸੀਂ ਉਡੇਲ ਕੇ ਪਾ ਕੇ ਤੇ ਉਹਨੂੰ ਟੈਪ ਟੈਪ ਕਰ ਵੀ ਬਬਲਸ ਨਾ ਰਹਿਣ ਵਿੱਚ
ਠੀਕ ਹੈ, ਠੀਕ ਹੈ। ਹਾਂਜੀ, ਹਾਂਜੀ।
ਸਟੈਂਡ ਦੇ ਉੱਤੇ ਰੱਖਦੇ ਨ ਨੂੰ ਉਹ ਉਪਰੋਂ ਕਵਰ ਕਰਦੇ ਨੇ ਵੀ ਉਹਦੀ ਸਟੀਮ ਬਾਹਰ ਨਾ ਆਏ। ਐਸਾ ਵੀ ਕਵਰ ਐਵੇਂ ਕਰਦੇ ਨਾ
ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂਜੀ
ਹਾਈ ਫਲੇਮ ਦੇ ਵਿੱਚ ਚੁਰਾਕ ਕੇ ਗੈਸ ਨੂੰ ਵੀਹ, ਵੀਹ, ਵੀਹ ਬਾਈ ਮਿੰਟ ਤੁਸੀਂ ਉਹਨੂੰ ਉਹ ਸਟੀਮ ਹੋਣ ਦੇਣਾ ਫਿਰ ਖੋਲ ਕੇ ਦੇਖਦੇ ਨਾ ਇੱਕ ਟੂੱਥਪਿਕ ਲੈ ਕੇ ਜਾਂ ਚਾ ਕੁਝ ਜੋ ਵੀ ਲੈ ਕੇ ਦੇਖ ਲੈਣਾ ਵਿੱਚ ਪਾ ਕੇ। ਅਗਰ, ਅਗਰ ਤੇ ਹੋਵੇ ਤਿਆਰ ਹੋ ਗਿਆ ਹੋਏਗਾ ਤਕਲੀਨ ਆ ਜਾਏ ਥੋੜੀ ਬਹੁਤੀ ਕਸਰ ਹੋਏਗੀ ਤੇ ਪੰਜ ਮਿੰਟ ਹੋਰ ਰੱਖ ਲਿਆ ਜੇ।
ਠੀਕ ਏ ਤੇ ਮੈਂ ਕਹਿ ਰਹੀ ਸੀ ਕਿ ਜਿਸ ਤਰ੍ਹਾਂ ਕੇ ਹੁਣ ਤੁਸੀਂ ਭਾਂਡਾ ਕਹਿ ਰਹੇ ਸੀ ਪਰ ਅਗਰ ਅਸੀਂ ਏਦਾਂ ਇਡਲੀ ਦੇ ਸਾਂਚੇ 'ਚ ਪਾ ਦੇਈਏ ਤੇ- ਤੇ ਚੱਲੇਗਾ।
ਹਾਂ ਫੇਰ ਉਹ ਬਸ ਸ਼ੇਪ ਵੀ ਫ਼ਰਕ ਪਏਗੀ ਹੋਰ ਕੀ ਹੋਏਗਾ। ਕੁਝ ਜਿਆਦਾ ਖਾਸ ਤੇ ਨੀ ਹੋਏਗਾ ਪਰ ਸ਼ੇਪ ਉਹਦੇ ਰਾਂਡ ਰਾਉਂਡ ਆ ਜਾਂ ਕੇ ਛੋਟੇ ਛੋਟੇ ਪੀਸ
ਹਾਂ ਠੀ ਠੀਕ ਹੈ, ਠੀਕ ਹੈ ਕੋਈ ਨੀ ਹਾਂਜੀ ਅੱਛਾ-ਅੱਛਾ -ਅੱਛਾ ਠੀਕ ਏ।
ਠੰਡਾ ਕਰ ਲੈਨਾ। ਹ ਠੰਡਾ ਕਰਕੇ ਫੇਰ ਉਹਨੂੰ ਉਲਟ ਕੇ ਔਰ ਇਹਦੇ 'ਚ ਨਾ ਉਹ ਪਾ ਲੈਣਾ ਲਾਈਨਾਂ ਪਾ ਕੇ ਫਿਰ ਤੜਕਾ ਵੀ ਬਣਾਨਾ ਤੜਕਾ ਤੇ ਆਂਦਾ ਹੀ ਹੋਏਗਾ ਕਿ ਉਵੀ ਦੱਸਾਂ ਚਲ
ਨਹੀਂ-ਨਹੀਂ -ਨਹੀਂ ਹਾਂਜੀ ਤੁਸੀਂ ਮੈਨੂੰ ਲਿਖਵਾ ਦੋ। ਉਹ ਫਿਰ ਤੁਸੀਂ ਮਤਲਬ ਸਭ ਦੇ ਆਪਣੇ ਆਪਣੇ ਤਰੀ ਫਿੱਕੇ ਹੁੰਦੇ ਨੇ ਨਾ। ਮੈਂ ਤੁਹਾਡੇ ਘਰ ਖਾਧਾ ਸੀ ਨਾ ਸ ਸਵਾਦ ਬੜਾ ਲੱ ਗਿਆ ਸੀ ਤੇ ਹਾਂਜੀ ਮੈਂ ਕਿਹਾ ਫੇਰ ਮੈਂ ਓਦਾਂ ਹੀ ਬਣਾਵਾਂਗੀ ਜਿੱ ਤਾਂ ਤੁਸੀਂ ਸੇਮ ਬ
ਹਾਂ ਬੱਸ ਫਿਰ ਤੜਕਾ ਇੱਕ ਤੇ ਤਿਆਰ ਕਰ ਲਈ ਦਾ ਪਾਣੀ, ਪਾਣੀ ਪਾ ਲੈਣਾ ਤੁਸੀਂ ਇੱਕ ਕਟੋਰੀ ਪਾ ਲਓ ਜਿੰਨਾ ਵੀ ਜ ਮਦ ਥੋੜਾ ਗਿਲਾ ਕੀ ਬਈ ਅੱਛਾ ਲਗ ਚੀਨੀ ਪਾ ਲੈਨਾ ਉ ਵਿੱਚ ਉਹਨੂੰ ਥੋਈ ਇੱਕ ਵਾਲਾ ਦਵਾ ਲੈਣਾ ਬਸ ਹਰੀ ਮਿਰਚਾਂ ਨੂੰ ਹੁਣ ਕੱਟ ਕੇ ਪਾ ਦੇਣਾ। ਕੜੀ ਪੱਤੇ ਪਾ ਲੈਣਾ ਤੜਕੇ ਚ, ਰਈ ਪਾ ਲੈਣਾ ਇਹ ਸਾਰਾ ਪਾਣੀ ਬਣ ਜਾਏਗਾ। ਫੇਰ ਉਹ ਰੇ ਤੇ ਡੋਗਲੇ ਦੇ ਉੱਤੇ ਤਸੀ
ਠੀਕ, ਹਾਂਜੀ ਠੀਕ ਹੈ।
ਆ ਕੇ ਫਿਰ ਫਰਿਜ ਚ ਰੱਖ ਦੇਨਾ ਦੋ ਇੱਕ ਦੋ ਘੰਟੇ ਠੰਡਾ ਹੋ ਕੇ ਫੇਰ, ਸਰਬ ਕਰਕੇ ਦੇਖਣਾ।
ਅੱਛਾ ਅੱਛਾ ਉਹੀ, ਤੇ ਮਤਲਬ ਕਿ ਜੋ ਤੁਸ ਤੁਸੀ ਇਹ ਤੜਕਾ ਮਤਲਬ ਕਿ ਉਹ ਬਣਾਇਆ ਹੈ, ਇਸ ਚ ਕੜੀ ਪੱਤਾ ਵਗੈਰਾ ਸਭ ਉੱਤੋਂ ਇਹ ਵੀ ਸਭ ਪੈਂਦਾ ਹੈ, ਕਿ
ਹਾਂ ਜਿਵੇਂ ਤੇਲ ਦੇ ਵਿੱਚ ਤੁਸੀਂ ਰਾਈ ਸਾਫ ਕਰ ਲੈਣੀ ਹੈ ਆ ਰਾਈ ਕੜੀ ਪੱਤਾ ਤੇ ਹਰੀ ਮਿਰਚਾਂ। ਲੰਬੀ ਲੰਬੀ ਕਟ ਕੇ ਨਾ ਇਹਨੂੰ ਉਹ ਹੋ ਜਾਏਗੀ, ਨਾ ਚਟਕ ਜਾਣਗੀਆਂ ਤੇ ਫੇਰ ਇਹਦੇ ਚ ਪਾਣੀ ਪਾ ਦੇਣਾ। ਕਟੋਰੀ ਹੋਰ ਫੇਰ ਉਦੇ ਚ ਚੀਨੀ ਵੀ ਪਾ ਦੇਣਾ। ਆਪਣੇ ਜਿਵੇਂ ਤੁਸੀਂ ਮਿੱਠਾ ਜਿਵੇਂ ਵੀ ਖਾਂਦੇ ਹੋ, ਨਿੰਬੂ ਪਾਉਣਾ ਹੋਏਗਾ ਤੇ ਜਦੋਂ ਉਤਾਰ ਲਓਗੇ ਥੱਲੇ ਗੈਸ ਤੋਂ ਫੇਰ ਨੀਬੁ ਪਾਣਾ ਹੇਗਾ ਤੇ ਨਿੰਬੂ ਵੀ ਪਾ ਲਿਆ ਜੇ। ਤੇ ਫਿਰ ਉਹ ਫਿਰ ਮੈਨੂੰ ਦੱਸਿਆ ਜੇ ਵੀ ਕੌਣ ਕਰਕੇ ਕਿਵੇਂ ਦਾ ਬਣਿਆ ਸੀ।
ਹਾਂਜੀ ਹਾਂ ਹਾਂ ਨੀ ਬਿਲਕੁਲ ਦੱਸਾਂਗੀ, ਕਿ ਮੈਂ ਤੁਹਾਨੂੰ ਇਨਵਾਈਟ ਹੀ ਕਰਾਗੀ ਪਾਰਟੀ ਚ ਆਪਣੀ ਹਾਂਜੀ ਤੁਸੀਂ ਵੀ ਆਣਾ ਹੈ, ਹਾਂਜੀ।
ਚਲੋ ਦੇਖਣੇ ਆਂ।
ਉਹੀ ਤਾਂਹੀ ਮੈਂ ਕਿਹਾ ਤਿਆਰੀ ਕਰਕੇ ਰੱਖਣਾ ਮੈਂ ਤੁਹਾਨੂੰ ਪਹਿਲੇ ਦੱਸ ਹੀ ਦਿੰਨੀ ਆ ਤੇ ਮੈਂ ਕਿਹਾ ਰੈਸਪੀ ਵੀ ਪੁੱਛ ਲਾਗੀ ਔਰ ਇਨਵਾਈਟ ਵੀ ਕਰ ਲਾਂਗੀ। ਤੇ ਹਾਂਜੀ, ਤਾਂ ਹੀ ਕਰਕੇ ਤੇ ਤੁਸੀਂ ਬਸ ਮਤਲਬ ਕਿ ਕੀ ਕਹਿੰਦੇ ਨੇ, ਅਹ ਇੱਕ ਵਾਰੀ ਖਾਲੀ ਮੈਨੂੰ ਕੁਆਂਟਿਟੀ ਵਗੈਰਾ ਪਤਾ ਅੰਦਾਜ਼ਾ ਹੋਜੇ ਨਾ ਤੇ ਮੈਂ ਸੋਚ ਰਹੀ ਹਾਂ ਇੱਕ ਵਾਰ ਟਰਾਈ ਕਰਲਾ ਮੈਂ ਅੱਜ ਸਮਾਨ ਤੇ ਖੈਰ ਕੁੱਝ ਜ਼ਿਆਦਾ ਹੈ ਨੀ। ਹਾਂਜੀ। ਹਾਂਜੀ ਉਹੀ ਵੇਸਣ ਈ ਐ ਹਾਂ ਓਹੀ ਨਾ। ਕੋਈ ਐਸਾ ਸਮਾਨ ਤੇ ਹੈ ਨੀ ਤੇ ਬਾਜ਼ਾਰੋਂ ਤੇ ਕੁੱਛ ਲਿਆਉਣਾ ਨੀ ਪਏਗਾ ਤੇ ਮੈਂ ਕਿਹਾ ਥੋੜਾ ਜਿਹਾ ਤੁਸੀਂ ਸਾਰਾ ਕੁਛ ਇੱਕ ਕੋੱਲੀ ਦੇ ਮੇਜਰਮੈਂਟ ਤੋਂ ਹੀ ਦੱਸਿਆ ਹੈ ਨਾ।
ਹਾਂਜੀ ਹਾਂਜੀ ਇਹ ਮੈਜਰਮੈਂਟ ਤੇ ਬਸ ਉਸ ਹਿਸਾਬ ਨਾਲ ਜਿਹੜਾ ਜਿਹੜਾ ਪਾਉਣਾ ਸਮਾਨ ਤੇ ਚੀਨੀ ਜਿਵੇਂ ਹੋ ਗਈ ਨਮਕ ਹੋ ਗਿਆ ਚੁੱਟਕੀ ਵਾਲਾ ਭਰ ਐਵੇਂ ਹੀ ਪਾਣਾ ਅੰਦਾਜ਼ੇ ਨਾਲ ਹੀ ਪਾਣਾ ਵੈ। ਆਪਣੇ ਟੇਸਟ ਦੇ ਅਕੋਡਿੰਗ ਜਿਵੇਂ ਤੇ ਸਬ ਆਪਣਾ ਸਬ ਦਾ ਅਲੱਗ-ਅਲੱਗ ਹੁੰਦਾ।
ਹਾਂ ਹਾਂ, ਚਲੋ ਨਮਕ ਦਾ ਤੇ ਅੰਦਾਜ਼ਾ ਆ ਜਾਏਗਾ ਠੀਕ ਹੈ ਟਾ ਮਤਲਬ ਅਮ ਜਿਆਦਾ ਖੱਟਾ ਪਾਂਦੇ ਓ?
ਨਹੀਂ ਨਹੀਂ ਯਾ ਤੇ ਤੁਸੀਂ ਨਿੰਬੂ ਪਾਣਾ ਏ ਤੇ ਜਾਂ ਤੁਸੀਂ ਟਾਡਰੀ ਪਾ ਲੈਣਾ, ਇੱਕ ਚੀਜ਼ ਪਾਣੀ ਹੈ ਦੋਨਾਂ ਚ।
ਠੀਕ ਐ। ਠੀਕ ਐ। ਤੇ ਬਸ ਤੁਸੀਂ ਟਾਟਰੀ ਪਾਂਦੇ ਓ ਨਾ।
ਹਾਂ ਮੈਂ ਨਿੰਬੂ ਨਾ ਹੋਏ ਤੇ ਟਾਡਰੀ ਪਾ ਲੈਂਨੀ ਆ। ਜੇ ਨਿੰਬੂ ਹੋਣ ਪਾਲ ਚ ਤੇ ਫੇਰ ਲੈਣ ਤੇ ਮੈਂ ਵੀ ਨੀ ਹਾਈ ਮਾਈ ਜਾਂਦੀ ਸਾਰਾ ਕੁਛ ਲੈਣ।
ਅੱਛਾ ਹਾਂ। ਬੜਾ ਉਹ ਅ-ਹਾਂਜੀ। ਨਾਲੇ ਗਰਮੀ ਵੀ ਇੰਨੀ ਹੋ ਗਈ ਨਾ
ਆ ਬਸ ਜੀ ਰਸੋਈ ਤੋਂ ਤੇ ਰਸੋਈ ਚ ਤੇ ਵੜਨ ਤੋਂ ਮਨ ਹੀ ਨੀ ਲਦਾ ਗਰਮੀ ਵਿੱਚ
ਆਹੋ ਓਹੀ ਨਾ ਤਾਂ ਹੀ, ਬਸ ਮੈਂ ਕਿਹਾ ਹੁਣ ਚਲੋ ਪਾਰਟੀ ਆਈ ਏ ਕੁਛ ਬਨਾ ਲੈਂਦੇ ਆ ਵੈਸੇ ਚ ਅੱਗੇ ਪਿੱਛੇ ਤੇ ਨ-ਨਹੀਂ ਬਣਨਾ। ਨਾਲੇ ਟਰਾਈ ਵੀ ਕਰ ਲਾਂਗੇ ਅਗਰ ਅੱਛਾ ਬਣ ਗਿਆ ਤੇ ਮੈਂ ਕਿਹਾ ਚਲੋ ਹਾਂਜੀ ਕੋਈ ਤੇ ਨਾਲੇ ਥੋੜਾ ਸਾ ਓ ਨਈ ਹਾਂਜੀ ਇੰਜੋਏਮੈਂਟ ਵੀ ਹੋ ਜਾਏਗਾ। ਤੇ ਆਪਣੇ ਤਿਆਰ ਹੀ ਰੱਖਣਾ ਨਾਲ ਨੂੰ ਨੂੰਹ ਨੂੰ ਵੀ ਲੈ ਕੇ ਆ ਨਾ ਪੋਤਰੇ ਨੂੰ ਵੀ ਲੈ ਕੇ ਕਿਆ ਨਾ ਤੁਸੀਂ ਹਨਾ ਸਾਰੇ ਆ ਨਾ, ਹਾਂਜੀ ਹਾਂਜੀ ਓਹੀ ਹਾਂਜੀ, ਹਾਂਜੀ ਓਹੀ। ਬਸ ਦੋਨੋ ਅੱਜ ਛੁੱਟੀ ਹੈ, ਤੇ ਬਸ ਦੋਨੋ ਟੀ ਵੀ ਲਾ ਕੇ ਬਹਿ ਗਏ ਨੇ। ਤੇ ਨਾਸ਼ਤਾ ਵਗੈਰਾ ਕੀਤਾ ਸੀ ਹੁਣ ਟੀ ਵੀ ਲਾ ਕੇ ਬਹਿ ਗਏ ਨੇ। ਆਪਣਾ ਹੁਣ ਦੇਖਣਗੇ ਟੀਵੀ, ਤੰਗ ਕਰਨਗੇ ਛੁੱਟੀਆਂ ਪੈ ਗਈਆਂ ਨੇ।
ਅੱਛਾ ਛੁੱਟੀਆਂ ਹੋ ਗਈਆਂ ਨੇ।
ਜੀ ਬਸ ਕੱਲ ਤੋਂ ਈ ਪਈਆਂ ਨੇ। ਛੁੱਟੀਆਂ ਤੇ ਬਸ ਦੋ-ਤਿੰਨ ਚੀਨਾਂ ਤੂਫਾਨ ਦਾ ਮੈਂ ਕਿਹਾ ਮਹੀਨਾ ਪਤਾ ਨੀ ਕਿਵੇਂ ਜਾਣਾ ਹੈ ਹੁਣ ਇਹਨਾਂ ਨਾਲ
ਹਾਂ ਨੀ ਨਾਨੀ ਘਰ ਜਾਣਗੇ ਉੱਥੇ ਨਾਨੀ ਨੂੰ ਨਾਨੀ ਦੇ
ਹਾਂਜੀ ਓਹੀ ਬਸ ਇਹ ਹਾਂਜੀ ਓਹੀ ਬਸ ਮੈਂ ਕਹਿ ਕੀਟੀ ਪਾਰਟੀ ਟੀ ਸੀ ਨਾ ਅਗਲੇ ਹਫ਼ਤੇ ਹੈ ਟੇਨ ਕਰਕੇ ਕੇ ਫਿਰ ਅਸੀਂ ਉਸ ਤੋਂ ਅਗਲੇ ਹਫ਼ਤੇ ਫਿਰ ਚੱਲ ਜਾਵਾਂਗੇ ਹਾਂਜੀ, ਉਹੀ ਚ ਹਾਂਜੀ, ਹਾਂਜੀ, ਹਾਂਜੀ ਉਹੀ ਨਾ ਫੇਰ ਬ ਉਹ ਫੇਰ ਦੂਰ ਵੀ, ਹਾਂਜੀ ਉਹੀ ਨਾਲੇ ਫੇਰ ਦੂਰ ਵੀ ਏ ਨਾ ਫੇਰ ਇਹ ਹੁੰਦਾ ਕਿ ਪੰਦਰਾਂ ਵੀਹ ਦਿਨ ਤੇ ਲਾ ਆਈਏ ਫੇਰ ਸਾਲ ਸੂਲ ਚ ਚੱਕਰ ਲੱਗਦਾ ਤੇ। ਹਾਂਜੀ, ਓਹੀ ਹਾਂਜੀ, ਓਹੀ ਚੱਲੋ ਕੋਈ ਨਹੀ ਤੁਸੀਂ ਤਿਆਰੀ ਕਰੋ ਫੇਰ ਮਿਲਣੇ ਆ ਹਨਾ ਅਗਲੇ ਹਫ਼ ਹਾਂਜੀ, ਠੀਕ ਏ, ਓਕੇ ਜੀ, ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ।